ਹੈਲੋ! ਹੈਲੋ! ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
ਹੂੰ, ਠੀਕ ਹੈ ਕੀ ਹਾਲ ਏ?
ਬਸ ਵਧੀਆ, ਤੁਸੀਂ ਸੁਣਾਓ, ਕੀ ਹਾਲ ਹੈ? ਹੂੰ ਹੋਰ ਕੀ ਕਰ ਰਹੇ ਸੀ? ਜ
ਕੁਛ ਨੀ, ਛੁੱਟੀਆਂ ਪਈਆਂ ਹੋਈਆਂ ਨਾ ਬੱਚਿਆਂ ਦੀ ਤੇ ਸੋਚ ਰਹੇ ਸੀ, ਕਿੱਥੇ ਘੁੰਮਣ ਜਾਈਏ?
ਅੱਛਾ! ਹਾਂ ਅਸੀਂ ਵੀ ਸੋਚ ਰਹੇ ਆ ਛੁੱਟੀਆਂ ਮੇਰੇ ਤੇ ਖ਼ਤਮ ਹੋਣ ਵਾਲੀਆਂ ਬੱਚਿਆਂ ਦੀਆਂ। ਤੇ ਹੁਣ ਦੇਖਦੇ ਹਾਂ। ਕਿਤੇ ਦੇਖ ਲਓ ਪਲੈਨਿੰਗ ਬਨਾਲੋਂ ਕੱਠੇ ਹੀ ਚਲੇ ਜਾਂਦੇ ਹਾਂ।
ਹਾਂ, ਤੁਹਾਨੂੰ ਕੋਈ ਡੈਸਟਨੇਸ਼ਨ, ਲੋਕੇਸ਼ਨ ਕੋਈ ਪਤਾ ਕਿੱਧਰ? ਵਧੀਆ ਏ।
ਹਾਂ, ਇਥੇ ਕੋਲ ਹੀ ਜਾਵਾਂਗੇ ਕਿਤੇ ਦੂਰ ਨੀ ਜਾਣਾ ਫੇਰ ਦੂਰ ਆਣ-ਜਾਣ ਦੇ ਕਿਰਾਏ ਭਾਣੇ। ਖਰਚ ਨੇ ਜਾਂ ਫਿਰ ਕੋਲ ਹੀ ਦੇਖਦੇ ਆ ਆਪਣੀ ਸਿਟੀ ਜਾ ਸਿਟੀ ਤੋਂ ਬਾਹਰ, ਹੈਗਾ ਇੱਕ ਪਿਕਨਿਕ ਪਲੈਨ ਕਰ ਲੈਂਨੇ ਆ, ਵਾਟਰ ਪਾਰਕ ਚਲੇ ਜਾਂਨੇ ਆ।
ਅਛ ਅੱਛਾ-ਅੱਛਾ!
ਹੂੰ ਹਾ, ਪਿਕਨਿਕ ਵੇਖ ਲੋੋ, ਜਾਂ ਵਾਟਰ ਪਾਰਕ, ਜਿਵੇਂ ਤੁਹਾਨੂੰ ਸਹੀ ਲੱਗਦਾ ਹੈ।
ਹਾਂ, ਵਾਟਰ ਪਾਰਕ ਚੱਲ ਜਾਂਦੇ ਆ।
ਹਾਂ, ਇੱਧਰ ਹੈਗਾ ਸਾਡੇ ਇੱਧਰ ਘਰ ਦੇ ਕੋਲ ਹੀ। ਵਧੀਆ ਏ ਉੱਥੇ ਵਧੀਆ ਡਿਸਕਾਊਂਟ ਵੀ ਮਿਲ ਜਾਏਗਾ, ਅਗਰ ਦੱਸ ਬੰਦੇ ਜਾਂਦੇ ਆਨਾ, ਅਸੀਂ ਦੱਸ ਤੇ ਹੋ ਹੀ ਜਾਵਾਂਗੇ ਦੱਸ ਬੰਦੇ ਤੇ ਵਧੀਆ ਟਵੰਟੀ ਪਰਸੈਂਟ ਡਿਸਕਾਊਂਟ ਮਿਲ ਜਾਂਦਾ, ਹੁਣ ਕੀਂ ਏ ਸਕੀਮ ਚੱਲਦੀ ਪਈ ਏਨਾ, ਬੱਚਿਆਂ ਦੀ ਛੁੱਟੀਆਂ ਪੈਦੀਆਂ ਤੇ, ਸਕੀਮਾਂ ਚਲਾਈਆਂ ਦੇ ਉਹਨਾਂ ਨੇ।
ਅੱਛਾ-ਅੱਛਾ, ਤੇ ਉੱਥੇ ਅਹ ਘਰੋਂ ਕੁਛ ਕੁਛ ਲੈ ਕੇ ਜਾਣਾ ਹੈ ਜਾਂ ਕੀ-ਕੀ-ਕੀ ਕਰਨਾ ਹੈ, ਕਿੰਨੇ ਟਾਈਮ ਦਾ ਹੈ?
ਕੁੱਛ ਵੀ ਨਹੀਂ ਲਿਜਾਣਾ ਓਥੇ, ਸਵੇਰੇ ਆਪਣਾ ਜਾਵਾਂਗੇ ਅਸੀਂ ਤਿਆਰ-ਤਯੂਰ ਹੋਕ ਸਾਢੇ ਅੱਠ-ਨੌ ਵਜੇ ਨਿਕਲਾਂਗੇ ਘਰੋਂ ਦੀ। ਤੇ ਉਧਰ ਸਬ ਟਿਕਟ ਦੇ ਅੰਦਰ ਇੰਨਕਲੂਡ ਹੁੰਦਾ ਹੈ।
ਨਹੀਂ।
ਮਤਲਬ ਬ੍ਰੇਕਫਾਸਟ, ਲੰਚ ਹੋਰ ਸ਼ਾਮ ਦਾ ਚਾਹ-ਨਾਸ਼ਤਾ ਹਾਂ। ਸਭ ਵਿੱਚ ਹੀ ਹੁੰਦਾ ਹੈ, ਬ੍ਰੇਕਫਾਸਟ ਬੜਾ ਵਧੀਆ ਹੁੰਦਾ ਹੈ। ਪਰੌਠੇ ਆਲੂ ਦੇ ਹੋਰ ਪੋਹਾ ਹੁੰਦਾ ਹੈ। ਵਿਚ ਵੈਜੀਟੇਰੀਅਨ, ਕਿਉਂਕਿ ਸਾਡੇ ਪਾਸੇ ਨੋਨ ਵੈਜ ਲੋਕੀ ਘੱਟ ਹੀ ਖਾਂਦੇ ਨੇ।
ਅੱਛਾ।
ਹਾਂ, ਸਾਰਾ ਵੈਜੀਟੇਰੀਅਨ ਹੀ ਹੁੰਦਾ ਹੈ, ਬਹੁਤ ਵਧੀਆ ਮਤਲਬ ਮਤਲਬ, ਰੋਟੀ ਵੀ ਇਕਦਮ ਰੈਸਟੋਰੈਂਟ ਸਟਾਈਲ, ਸਵਾਦ ਬਣਦੀ ਏ। ਕਦੀ ਆਲੂ ਅਸੀਂ ਦੋ-ਤਿੰਨ ਵਾਰੀ ਗਏ ਹਾਂ, ਕਦੀ ਆਲੂ ਦੇ ਪਰੌਂਠੇ ਹੁੰਦੇ ਸੀ, ਨਾਸ਼ਤੇ 'ਚ ਕਦੀ ਇਡਲੀ, ਸਾਂਬਰ ਹੁੰਦਾ ਹੈ, ਕਦੀ ਕੀ ਕਹਿੰਦੇ ਨੇ ਪੋਹਾ ਹੁੰਦਾ ਏ, ਨਾਲੇ ਚਾਹ ਹੁੰਦੀ ਹੈ। ਤੇ ਫੇਰ ਉਸ ਤੋਂ ਬਾਅਦ ਰਾਈਡਾਂ ਹੁੰਦੀਆਂ ਨੇ, ਰਾਈਡਾਂ ਅ ਕੀ ਕਹਿੰਦੇ ਨੇ, ਉਹ ਬੰਜੀ ਜੰਪਿੰਗ ਸਾਈਕਲ ਵਾਲੀ, ਉਹ ਟਾਰ ਉੱਥੇ ਤਾਰ ਬੰਨੀ ਦੀ ਹੁੰਦੀ ਮੋਟੀ ਤਾਰ ਦੇ ਉੱਪਰ ਸਾਈਕਲ ਚਲਾਣੀ, ਹੋਰ ਇ ਵੱਡਾ ਜਿਹਾ ਝੂਲਾ ਬੰਨਿਆ ਹੁੰਦਾ, ਬੜੀ ਉਚਾਈ ਤੇ। ਪੰਦਰਾਂ-ਵੀਹ ਫੁੱਟ ਉੱਚੀ ਉਚਾਈ ਤੇ, ਝੂਲਾ ਬਣਿਆ ਹੁੰਦਾ- ਉਹ ਝੂਲਾ, ਰਾਈਟ ਆਮ ਫੇਰ ਦੁਪਹਿਰੇ ਇੱਕ ਵਜੇ ਦੀ, ਲੰਚ ਸਟਾਰਟ ਹੋ ਜਾਂਦਾ ਹੈ। ਲੰਚ 'ਚ ਵੀ ਕਾਫੀ ਫੇਰ ਅੱਛਾ, ਅਨਲਮਟਿਡ ਜਿੰਨਾ ਮਰਜੀ ਖਾਓ, ਕੋ ਲਿਮਿਟ ਵੀ ਨ ਹੈ।
ਅੱਛਾ, ਅੱਛਾ, ਅੱਛਾ।
ਹਾਂ, ਤੇ ਕੀ ਕਹਿੰਦੇ ਨੇ ਲੰਚ ਵੀ ਬੜਾ ਅੱਛਾ ਮਿਲ ਜਾਂਦਾ, ਇੱਧਰ ਅ ਅ ਪੂੜੀ, ਆਲੂ, ਛੋਲੇ, ਪੁਲਾਓ ਔ ਨੇ ਸਵੀਟ 'ਚ ਮਲਾਈ ਹੁੰਦੀ ਏ। ਹੋਰ ਲੱਸੀ ਹੁੰਦੀ, ਹਾਂ। ਟਿਕਟ ਦੇ ਅੰਦਰ ਸਭ ਇੰਕਲੂਡ ਹੀ ਹੁੰਦਾ ਹੈ, ਸੱਤ ਸੌ ਰੁਪਏ ਦੀ ਟਿਕਟ, ਅਸੀਂ ਸੱਤ ਜਾਣੇ ਹ ਨਾ। ਤੇ ਸੱਤ ਹਜ਼ਾਰ ਫੇਰ ਉਸ ਤੋਂ ਵਿੱਚ ਵੀ ਨੂੰ ਸਾਨੂੰ, ਟਵੰਟੀ ਪਰਸੈਂਟ ਡਿਸਕਾਊਂਟ ਮਿਲਿਆ। ਸੱਤ ਹਜ਼ਾਰ 'ਚੋਂ ਟਵੰਟੀ ਪਰਸੈਂਟ ਸਾਨੂੰ, ਡਿਸਕਾਊਂਟ ਵੀ ਮਿਲੇਗਾ।
ਅੱਛਾ, ਮਤਲਬ ਚੌਦਾਂ ਸੌ ਦਾ ਡਿਸਕਾਊਂਟ ਆਏਗਾ ਵਿੱਚੋਂ?
ਚੋਦਾਂ ਸੋ ਦਾ ਡਿਸਕਾਉਂਟ ਆ ਜੇ ਗਾ, ਹਾਂ ਵਧੀਆ ਚੋਦਾਂ ਸੋ ਦਾ ਡਿਸਕਾਉਂਟ ਡ
ਹਮ ਵਧੀਆ, ਫੇਰ ਤੇ-
ਹਾਂ- ਤੇ ਫੇਰ ਉਸ ਤੋਂ ਬਾਅਦ, ਰਾਈਡਾਂ ਵੀ ਹੁੰਦੀਆਂ ਨੇ। ਪਾਣੀ 'ਚ ਰਾਈਡ, ਉੱਤੇ ਝੂਲਾ ਪੋਲੀਆਂ ਚੜ੍ਹ ਕੇ ਜਾਓ ਸਲਾਈਡ ਹੁੰਦਾ ਨਾ, ਜਿਵੇਂ ਬੱਚਿਆਂ ਦਾ ਉਹਦੇ ਛੋਟਾ ਹੁੰਦਾ ਹੈ ਉਹਦੇ 'ਚ ਵੱਡਾ ਹੁੰਦਾ ਹੈ। ਬੱਚਿਆਂ ਦਾ, ਉੱਚਾ ਹੁੰਦਾ ਹੈ। ਅ ਵੀਹ ਬਾਈ ਫੁੱਟ ਉੱਚਾ ਹੁੰਦਾ ਹੈ ਪੌੜੀਆਂ ਚੜ ਕੇ ਜਾਓ, ਫੇਰ ਸਲਾਈਡਿੰਗ ਕਰਕੇ ਨੀਚੇ ਪਾਣੀ 'ਚ ਆਓ ਸਿੱਧਾ। ਉਹ 'ਚ ਵੀ ਬੜਾ ਮਜ਼ਾ ਆਉਂਦਾ ਹੈ, ਤੇ ਉੱਥੇ ਫੇਰ ਕੀ ਬੜੀ ਉੱਚੀ ਛੱਤਰੀ ਲਾਈ ਹੁੰਦੀ, ਬੜੀ ਚੌੜੀ, ਲੰਬੀ, ਤੇ ਛ ਤਰੀਆਂ 'ਚੋਂ ਪਾਣੀ ਆਉਂਦਾ, ਜਿ ਰੇਨ ਪੈ ਰਹੀ ਹੈ, ਬਾਰਿਸ਼ ਆ ਰਹੀ ਹੈ। ਤੇ ਹ ਮਤਲਬ ਅਲੱਗ-ਅਲੱਗ ਨਾ, ਡਿਪਾਰਟਮੈਂਟ ਬਣਾਏ ਦੇ ਆ, ਛੱਤਰੀ ਵਾਲੇ ਰਾਈਡਾਂ, ਬੱਚਿਆਂ ਦੀ ਹੋਰ ਵੇ ਜਿਵੇਂ ਸਮੁੰਦਰ ਚ, ਪਾਣੀ ਆਉਂਦਾ ਨਾ, ਲਹਿਰਾਂ ਆਉਂਦੀਆਂ ਐਵੇਂ ਵੀ ਇਹਨਾਂ ਦਾ ਵੀ ਵਿਊ ਹੈ, ਗਾਣੇ ਗੁਣੇ ਲਾ ਦਿੰਦੇ ਨੇ
ਲੋਕੇਸ਼ਨ ਕਿੰਨੀ ਦੂਰ ਏ ਹਠ ਹ
ਲੋਕੇਸ਼ਨ ਹੈ ਈ ਏ ਮੈਂ ਤਾਨੂੰ ਸੈਂਡ ਕਰ ਦਾਂਗੀ ਲੋਕੇਸ਼ਨ, ਪੈਜ ਦੇਵਾਂਗੀ ਤੁਸੀਂ ਜੇ ਕੱਠੇ ਚੱਲਣਾ, ਕੱਠੇ ਚੱਲ, ਜਾਂਗੇ ਨਈ ਤੇ ਆਪਣਾ ਤੁਸੀਂ ਲੋਕੇਸ਼ਨ ਤੇ ਪਹੁੰਚ ਜਾਣਾ ਅਸੀਂ ਵੀ ਪਹੁੰਚ ਹਾਂਜੀ
ਅੱਛਾ-ਅੱਛਾ
ਹਾਂ ਤੇ ਕੀ ਕਹਿੰਦੇ ਨੇ ਹੋਰ ਕੀ ਕੰਹਦੇ ਨੇ ਉੱਧਰ ਉਹ ਬ ਜ਼ਮੀਨ-ਜਮੀਨ ਦੇ ਨੀਚੇ ਫੁਆਰੇ ਲੱਗਦੇ ਨੇ ਜ਼ਮੀਨ ਚੋਂ ਵੀ ਉਹ ਉੱਤੇ ਜਮੀਨ ਤੋਂ ਉੱਤੇ ਜਾਂਦਾ ਪਾਣੀ
ਹੂਮ ਤੇ ਫੋਟੋ ਵਗੈਰਾ ਵਾਲਾ ਇੱਥੇ ਹੁੰਦਾ ਆ ਕੈਮਰਾ ਵਗੈਰਾ, ਆਪਣਾ ਲੈ ਕੇ ਜਾਣਾ ਪਏਗਾ
ਨਈ ਕੈਮਰਾ ਤੇ ਫੋਟੋ ਵਾਲਾ ਨੀ ਹੋਏਗਾ, ਫੋਟੋ ਸ਼ੂਟ ਫੋਟੋਆਂ ਖਿੱਚਣੀਆਂ ਨੇ ਤੇ ਕੈਮਰਾ ਆਪਣਾ ਈ ਤੁਆਨੂੰ, ਉਹ ਕੈਮਰੇ ਦੀ ਵੀ ਫੈਸਿਲ ਛ ਪਾਰ ਕੇ ਚਾਲੀ ਚਾਲੀ ਪੰਜਾ ਪੰਜਾ ਤੇ ਨਾ ਵਾਟਰਪੂਫ ਕਵਰ ਮਿਲਦੇ ਨੇ, ਜੀਪ ਲਗਾ ਦੋ ਪਾਣੀ ਅੰਦਰ ਨੀ ਜਾਂਦਾ ਤੇ ਪਹਿਲੇ ਤੁਸੀਂ ਪਾਣੀ ਚ ਕੈਮਰਾ ਲੈ ਕੇ ਜਾਓ ਫੋਨ ਲੈ ਕੋਈ ਦਿੱਕਤ ਨੀ ਫੋਟੋਆਂ ਵੀ ਖਿੱਚੋ, ਆਪਣੀਆਂ ਮੈਮੋਰੀਜ਼ ਬਣਾਓ
ਅੱਛਾ
ਹੋਰ ਕੀ ਕਹਿੰਦੇ ਨੇ, ਬੱਚਿਆਂ ਦੇ ਐਂਟਰਟੇਨ ਬੜੀ ਵਧੀਆ ਜਗ੍ਹਾ ਬਣਾਈਦੀ ਹੈ, ਹਰ ਜਗ੍ਹਾ ਤੇ ਹ ਡੇਢ-ਡੇਢ ਘਟੇ ਸਾਨੂੰ ਡ ਘੰਟਾ ਕਰੋ ਡੇ ਘੰਟਾ ਉਹਹੀ ਇੰਜੋਏ ਕਰੋ ਮਤਲਬ ਪੰਜ ਛੇ ਜਗਾ ਬਣਾਈ ਦੀਆਂ, ਡੇਢੇ ਘੰਟੇ ਦਾ ਟਾਈਮ ਦਿੰਦੇ ਨੇ ਹਰ ਜਗ੍ਹਾ ਤੇ ਮਿਊਜਿਕ ਲਗਾ ਦਿੰਦੇ ਨੇ, ਤੇ ਆਪਣਾ ਇੰਜੋਆਏ ਕਰੋ ਨਾਲ, ਅਨਲਿਮਟਡ ਫੂਡ ਇੰਜੋਆਏ ਕਰੋ। ਤੇ ਫੇਰ ਸ਼ਾਮ ਪੈ ਜਾਂਦੀ ਏ ਸ਼ਾਮ ਚਾਹ, ਕੌਫੀ, ਬਿਸਕਿਟ ਤੇ ਹੋਰ ਨਮਕੀਨ ਤੇ ਸ਼ਾਮ ਨੂੰ, ਜਿਨੇ ਚਾਹ ਪੀਣੀ ਆ, ਚਾਹ ਲੈਲੋ ਜਿਨੇ ਕਾਫੀ ਪੀ ਤਾਂ ਫਿਰ ਬੱਚੇ ਛੋਟੇ ਨੇ, ਦੁੱਧ ਚਾਹੀਦਾ, ਦੁੱਧ ਵੀ ਦੇ ਦਿੰਦੇ ਨੇ, ਅੰਦਰੋਂ ਵੀ
ਅੱਛਾ, ਫੀਰ ਤੇ ਵਧੀਆ ਵੇ ਉਹ
ਹਾਂ, ਕਾਫੀ ਵਧੀਆ ਜਗ੍ਹਾ, ਅਸੀਂ ਅ ਗਏ ਆ, ਦੋ, ਤਿੰਨ ਵਾਰੀ ਗਏ ਆ ਤੇ ਮੈਂ ਕਿਆ ਹੂੰਨ ਬੱਚਿਆਂ ਦੇ ਖ਼ਤਮ ਹੋਣ ਵਾਲੇ ਨੇ, ਮੈਂ ਤਾਨੂੰ ਪੁੱਛਾਂ, ਮੈਂ ਤਾਨੂੰ ਕਰਨਾ ਈ ਸੀ ਫੋਨ ਕ ਕੀ ਇੱਕੇ ਬੱਚਿਆਂ ਕਰਕੇ ਕਰਨ ਨੀ ਪਾਂਦੀ ਨਾ ਫੋਨ
ਕੇ ਕੀ ਨਾਮ ਏ ਜਗ੍ਹਾ ਦਾ
ਉਹ ਮੈਂ ਤਾਨੂੰ ਮੈਂ ਪੇਜ ਦਾਂਗੀ, ਜੋ ਵੀ ਹੋਏਗਾ ਹਾਂ ਤੇ ਲੋਕੇਸ਼ਨ ਭੇਜ ਦਵਾਂਗੀ।
ਅੱਛਾ-ਅੱਛਾ।
ਹਾਂ, ਤੇ ਹੁੰਨ ਕੀ ਕਹਿੰਦੇ ਨੇ ਤੁਸੀਂ ਦੇਖ ਲਿਆ ਜੇ, ਸਾਰਿਆਂ ਨੂੰ ਤਿਆਰ ਕਰਾ ਲਿਆ ਜੇ। ਆਪਣੇ ਉੱਧਰ ਵੀ ਪੈਣ ਨੂੰ ਵੀ, ਬੱਚਿਆਂ ਨੂੰ, ਮੰਮੀ ਪਾਪਾ ਨੂੰ ਸਾਰੇ ਪਤਾ ਕੀ ਰਲ ਕੇ, ਫੈਮਿਲੀ ਵਗੈਰਾ ਹੋਵੇ ਨਾ, ਥੋੜਾ ਮਜ਼ਾ ਆਂਦਾ ਵਧੀਆ ਲੱਗਦਾ
ਹੂੰ ਓ ਤੇ ਹੈ ਸਈ ਗੱਲ ਏ
ਹਾਂ ਫੈਮਲੀ ਨਾਲ ਅੱਛਾ ਲੱਗਦਾ ਇੰਜੋਏਮੈਂਟ ਵੀ ਵਦੀਆ ਹੋ ਜਾਂਦੀ ਮਜ਼ਾ ਵੀ ਆਂਦਾ
ਹੂੰ ਹਾਂ ਤੇ ਠੀਕ ਏ ਨਾਲੇ ਬੱਚੇ ਇੰਜੋਏ ਵਗੈਰਾ ਹੋਜੇਗਾ
ਬੱਚਿਆਂ ਦਾ ਹਾਂ ਨਾਲੇ ਕੀ ਏ ਓਥੇ ਰਾਈਡਾਂ ਏਨੀਆਂ ਨੇ ਨਾ ਕੀ ਅਸੀਂ ਥੱਕ ਜਾਂਨੇ ਆਂ।
ਹੂੰ।
ਹਾਂ ਤੇ ਕੀ ਕੈਂਦੇ ਨੇ ਰਾਈਡਾਂ ਵੀ ਏਨੀਆਂ ਨੇ ਨਾ ਜਿੰਨੀਆਂ ਵੀ ਲਓ ਘੱਟ ਘੱਟ ਪੈ ਜਾਂਦੀਆਂ ਨੇ ਮਤਲਬ ਸਾਨੂੰ ਟਾਈਮ ਘੱਟ ਪੈ ਜਾਂਦਾ ਰਾਈਡਾਂ ਨੀ।
ਅੱਛਾ-ਅੱਛਾ।
ਗ੍ਰੀਨ, ਹਾਂਜੀ
ਮਤਲਬ ਵਦੀਆ ਫੈਸੀਲਿਟੀ ਏ।
ਬੋਤ ਵਦੀਆ ਫੈਸੀਲਿਟੀ ਆ ਮਤਲਬ ਇੰਨੀਆਂ ਰਾਈਡ- ਦਾ ਨੀ ਨਾ ਸਾਨੂੰ ਟਾਈਮ ਘੱਟ ਪੈ ਜੇਗਾ ਸਾਡੀ ਰਾਈਡਾਂ ਪੂਰੀਆਂ ਨੀ ਹੋਨਗੀਆਂ ਓਥੇ। ਮਤਲਬ ਬਹੋਤ ਮਜ਼ਾ ਆਂਦਾ ਮਤਲਬ ਬੱਚੇ ਤੋਂ ਲੈ ਕੇ ਵੱਡੇ ਤੱਕ ਦੀ ਸਾਰੀ ਫੈਸੀਲਿਟੀ ਐ ਬੱਚੇ ਦੇ ਨਾਲ ਵੱ ਵੀ ਇੰਜੋਆਏ ਕਰ ਲੈਂਦਾ।
ਜੇ ਬਾਰੋਂ ਕੁਛ ਲਿਜਾ ਸਕਦੇ ਆਂ ਆਪਨਾ ਐਕਸਟ੍ਰਰਾ ਚ ਕੋਈ ਜਿਵੇਂ ਜੂਸ ਵਗੈਰਾ ਕੋਲਡ ਡਰਿੰਕ ਵਗੈਰਾ।
ਘਰੋਂ ਦੀ ਕੁਛ ਬਨਾ ਕੇ ਨੂਡਲਜ਼ ਬੱਚਿਆਂ ਦੇ ਮੈਗੀ ਘਰੋਂ ਦੀ ਕੁਛ ਬਨਾਨੇ ਆ।
ਵਾਟਰ ਮੈਲਨ ਜਾਂ ਕੁਛ ਐ
ਹਾਂ-ਹਾਂ ਕੁਛ ਵੀ ਵਟ ਹੁਨ ਵਟ ਵਾਟਰਮੈਲਨ ਲੈ ਸਕਦੇ ਓਂ ਲੇਆ ਕੇ ਇੱਕ ਦਿਨ ਪੈਲੇ ਕੱਟ ਕੁੱਟ ਕੇ ਰੱਖ ਲੇਆ ਜੇ ਇੱਕ ਏਅਰਟਾਈਟ ਕੰਟੇਨਰ ਚ ਸਟੋਰ ਕਰ ਲਿਆ ਜੇ ਫਰਿਜ ਚ ਰੱਖ ਦੇਨਾ। ਓਦਰ ਜਾ ਕੇ ਤੇ ਖਾਓ।
ਅੱਛਾ।
ਮਤਲਬ ਐ ਐ ਕੇ ਅਸੀਂ ਉ ਓਦਰ ਬਸ ਐ ਰੂਲ ਅਸੀਂ ਫੋਲੋ ਕਰਨਾ ਅਸੀਂ ਓਦਰ ਕਚਰਾ ਨਈ ਅਸੀਂ ਕਰਨਾ। ਗੰਦ ਨੀ ਪਾਨਾ ਕਿਸੇ ਚੀਜ਼ ਦਾ।
ਹੂੰ-ਹੂੰ-ਹੂੰ।
ਹਾਂ ਬਸ ਐ ਰੂਲ ਥੋੜਾ ਫੋਲੋ ਕਰਨਾ। ਬਾਕੀ ਜੋ ਵੀ ਵਾਟਰਮੈਲਨ ਦੀ ਗੱਲ ਕਰ ਰਏਂ ਓਂ ਨਾ ਓ ਕੱਟ ਕੇ ਲੈ ਜਾਓ। ਡੱਬੇ ਚ ਪਾ ਕੇ। ਹੋਰ ਬੱਚਿਆਂ ਵਾਸਤੇ ਅਗਰ ਕੁਛ ਬਾਰੋਂ ਲਿਜਾਨਾ ਪੈਕਟ ਵਾਲਾ ਪੈਕਟ ਵਾਲੀਆਂ ਚੀਜ਼ਾਂ ਚਿਪਸ ਕੁਰਕੁਰੇ ਔਰ ਪਾਪੜ ਵਗੈਰਾ
ਹੂੰ, ਓ ਲਜਾ ਸਕਦੇ ਆਂ ਆਪਾਂ।
ਹਾਂ ਓ ਲਜਾ ਸਕਦੇ ਓਂ ਤੁਸੀਂ। ਤੇ ਕੀ ਕੈਂਦੇ ਨੇ ਹਾਂ ਤੇ ਓ ਚ ਏਹ ਕੀ ਬੱਚਾ ਵੀ ਇੰਜੋਏ ਕਰ ਰਿਆ ਵੱਡਾ ਵੀ ਇੰਜੋਏ ਕਰ ਰਿਆ ਜੇ ਕੋਈ ਬਜ਼ੁਰਗ ਗੇਆ ਨਾ ਓ ਵੀ ਇੰਜੋਏ ਕਰਦਾ। ਪਾਨੀ ਚ ਬੈਨਾ ਮਜ਼ਾ ਆਂਦਾ ਐ।
ਅੱਛਾ।
ਹਾਂ, ਤੇ
ਹਾਂ ਠੀਕ ਏ, ਉਹ ਇੰਜੋਏ ਹੋਜੇਗਾ ਨਾਲੇ ਛੁੱਟੀਆਂ ਵੀ ਨੇ।
ਹੋਰ, ਬਸ ਸਾਡੇ ਤੇ ਛੁੱਟੀਆਂ ਖ਼ਤਮ ਹੋ ਰਹੀਆਂ, ਬੱਚੇ ਇੰਜੋਏ ਕਰ ਲੈਣਗੇ।
ਹਾਂ, ਸਹੀ ਗੱਲ ਐ ਨਾਲੇ ਸਹੀ ਏ, ਟਿਕਟ ਦਾ ਵੀ ਜਿਆਦਾ ਨੀ ਆ।
ਟਿਕਟ ਤੇ ਹੁਣ ਤਾਂ ਡਿਸਕਾੰਊਂਟ ਹੁੰਦਾ ਨਾ, ਜਾਇਆ ਨੀ
ਹਾਂ
ਹਾਂ, ਚਲੋ ਕੋਈ ਨੀ ਤਿਆਰੀ ਕਰਲੋ। ਪਰਸੋਂ ਦਾ ਰੱਖਦੇ ਆਂ, ਪਰਸੋਂ ਚੱਲਦੇ ਆਂ ਅਸੀਂ ਸਾਰੇ।
ਹਾਂ-ਹਾਂ, ਠੀ ਠੀਕ ਏ, ਹਾਂ ਠੀਕ ਏ, ਠੀਕ ਏ। ਸਤਿ ਸ਼੍ਰੀ ਅਕਾਲ।